ਹੈਲੋ। ਹੈਲੋ।
ਹੈਲੋ
ਹਾਂਜੀ ।ਸਤਿ ਸ਼੍ਰੀ ਅਕਾਲ ਜੀ। ਹੈਲੋ।ਸਤਿ ਸ਼੍ਰੀ ਅਕਾਲ ਜੀ। ਹੈਲੋ।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
ਸਤਿ ਸ਼੍ਰੀ ਅਕਾਲ। ਮੈਂ ਵਧੀਆਂ ਤੁਸੀਂ ਸੁਣਾਓ।
ਬਸ ਅਸੀਂ ਵੀ ਵਧੀਆਂ। ਹੋਰ ਰੋਟੀ ਪਾਣੀ ਖਾਂ ਲ਼ਿਆ ਜੇ।
ਮੈਂ ਕਿਹਾਂ ਅਸੀਂ ਵਧੀਆਂ। ਤੁਸੀਂ ਸੁਣਾਓ ਤੁਸੀਂ।
ਅਸੀਂ ਵੀ ਵਧੀਆਂ।ਮੈਂ ਕਿਹਾਂ ਰੋਟੀ ਪਾਣੀ ਖਾਂ ਲ਼ਿਆ।
ਹਾਂਜੀ ਹਾਂਜੀ ਸਭ ਕੁੱਛ ਖਾਂ ਲ਼ਿਆ ਅਸੀਂ ਫ੍ਰਰੀ ਹੋ ਗਏ ਬਸ ਹੁਣ ਸੋਣ ਦੀ ਤਿਆਰੀ। ਸੀਗੀ। ਤੁਸੀਂ ਦੱਸੋਂ ਤੁਸੀਂ ਖਾਂ ਲ਼ਿਆ ਡਿਨਰ ਡੁਨਰ।
ਅਸੀਂ ਵੀ ਖਾਂ ਲ਼ਿਆ।
ਠੀਕ ਹੈ ।ਹੋਰ ਘਰ ਪਰਿਵਾਰ ਸਭ ਠੀਕ ਹੈਂ ।ਤੁਡਾ
ਵਧੀਆਂ ਜੀ।
ਠੀਕ ਆ, ਠੀਕ ਆ। ਤੁਸੀਂ ਕੀ ਕਰ ਰਹੇਂ ਸੀ।ਗੇ
ਸੈਰ ਕਰ ਰਹੇ ਲੇਟ ਹੋ ਗਈਂ ਅੱਜ਼ ਰੋਟੀ।ਆਹੋ ਰੋਟੀ ਲੇਟ ਹੋ ਗਈਂ ਸੀ ਅੱਜ਼। ਘਰ ਗੈਸਟ ਆਏਂ ਹੋਏ ਸੀ। ਉਹ ਗਏ ਦੇ। ਫ਼ਿਰ ਹਾਂਜੀ, ਹਾਂਜੀ ਉਹ ਸਿਸਟਰ ਆਏਂ ਹੋਏ ਸੀ। ਛੁੱਟੀਆਂ ਪਈਆਂ ਹੋਈਆਂ ਨਾ।
ਹਾਂ ਬਸ ਛੁੱਟੀਆਂ ਤੇ ਹੀ ਤੇ ਗੱਲ਼ ਹੈਗੀ ਹੈਂ ।ਜੂਨ ਚੱਲ ਰਿਹਾਂ ਛੁੱਟੀਆਂ। ਚੱਲ ਰਹੀਆਂ ਨੇਂ ਬਸ ਬੱਚਿਆਂ ਦੀਆਂ। ਬਸ ਕੋਈ ਇੱਧਰ ਆ ਰਿਹਾਂ। ਕੋਈ ਜਾਂ ਰਿਹਾਂ। ਕੋਈ ਇੰਜੋਏ ਕਰ ਰਿਹਾਂ ।ਕੋਈ ਕੁੱਛ ਕਰ ਰਿਹਾਂ ।ਬਸ ਕੋਈ ਕਿਤੇ ਘੁੰਮਣ ਗਿਆਂ। ਇਹੀ ਸਭ ਚੱਲ ਰਿਹਾਂ।
ਹਾਂਜੀ। ਸਾਡੇ ਵੀ ਤਾਂ ਹੀ ਦੋਨੋਂ ਸ਼ਿਸ- ਆਈਆਂ ਸੀ।ਇੱਕ ਪੰਜਾਬ ਰਹਿੰਦੀ ਹੈਂ ।ਇੱਕ ਇੱਥੇਂ ਲੋਕਲ ਹੀ ਰਹਿੰਦੇਂ ਆ।
ਠੀਕ ਹੈ ਠੀਕ ਹੈ ਚਲੋ ਵਧੀਆ ਤੁਹਾਡੇ ਾਂ ਰੌਣਕਾਂ ਲੱਗੀਆਂ ਨੇ ਫੇਿਰ ਬੱਚੇ ਆਏ ਨੇ ਚਰਾਈਆਂ ਹੋਈਆਂ ਨੇ ਮਜ਼ੇ ਚ ਉਹ ਇੰਜੋਏ ਕਰ ਰਹੇ ਹੋ ਹੈਂ
ਹਾਂਜੀ- ਹਾਂਜੀ
ਹਾਂਜੀ ਹੋਰ ਪੰਜਾਬ ਤੋਂ ਨੇ ਤੁਹਾਡੇ ਵੱਡੇ ਸਿਸਟਰ ਪੰਜਾਬ ਤੋਂ ਨੇ
ਹਾਂਜੀ ਹਾਂਜੀ ਉਹ ਪੰਜਾਬ ਤੇ ਨੇ ਲੁਧਿਆਣੇ ਤੋਂ
ਅੱਛਾ ਅੱਛਾ ਲੁਧਿਆਣੇ ਤੋਂ ਨ ਪੰਜਾਬ ਤੇ ਵੈਸੇ ਸ਼ਹਿਰ ਬਹੁਤ ਵਧੀਆ ਹੈਗਾ ਹੈ ਘੁੰਮਣ ਪਰਪਸ ਲਈ ਵੀ ਬਹੁਤ ਵਧੀਆ ਹੈ ਨਾਲੇ ਖਾਣ ਪੀਣ ਦਾ ਵੀ ਉੱਥੇ ਬੜੀ ਮੌਜ ਹੈਗੀ ਹੈ ਲੋਕੀ ਬਹੁਤ ਸ਼ੌਕੀਨ ਹੈਗੇ ਨੇ ਖਾਣ ਪੀਣ ਦੇ
ਗੋਲਡਨ ਟੈਂਪਲ
ਹਾਂ ਹਾਂਜੀ ਗੋਲਡਨ ਟੈਂਪਲ ਗਏ ਸੀਗੇ ਐਕ ਐਕਚੁਲੀ ਨਾ ਮੇਰੇ ਨਾਨਕੇ ਵੀ ਉੱਥੇ ਹੀ ਨ ਉੱਥੇ ਅੰਮ੍ਰਿਤਸਰ ਹਾਂਜੀ ਤੇ ਬਸ ਉੱਥੇ ਜ ਛੋਟੇ ਹੁੰਦੇ ਸੀਗੇ ਛੁੱਟੀਆਂ ਸਾਨੂੰ ਵੀ ਪੈਂਦੀਆਂ ਸੀ ਆਪਾਂ ਚੱਲ ਦਿੰਦੇ ਸੀਗੇ ਬਹੁਤ ਇੰਜੋਏ ਕਰਕੇ ਆਂਦੇ ਸੀ ਮਤਲਬ ਗੋਲਡਨ ਟੈਂਪਲ ਤੇ ਐਵੇਂ ਸੀ ਕਿ ਹਰ ਵਾਰੀ ਜਾਣਾ ਹੀ ਜਾਣਾ ਹੈ ਗੋਲਡਨ ਟੈਂਪਲ ਜਲੀਆਂਵਾਲਾ ਬਾਗ ਹੈਗਾ ਉੱਥੇ ਹੋਰ ਵਾਘਾ ਬੋਡਰ ਵੀ ਹੈਗਾ
ਹਾਂ ਜੀ
ਦੇਖਣ ਵਾਲਾ ਹੈ ਹਾਂ ਅ ਮੋਡਲ ਟਾਊਨ ਵੀ ਹੈ ਮਾਤਾ ਜੀ ਦਾ ਮੰਦਿਰ ਹੈਗਾ ਉੱਥੇ ਨਾ ਤੁਸੀਂ ਗਏ ਹੋ ਤੁਸੀਂ ਗਏ ਹੋ
ਮੈਂ ਇੱਕ ਵਾਰੀ ਗਿਆ ਸੀ
ਅੱਛਾ ਅੱਛਾ ਇੱਕ ਵਾਰੀ ਗਏ ਸੀ
ਬ ਹੁਣ ਜਿਆਦਾ ਯਾਦ ਨੀ ਗੋਲਡਨ ਥੋੜੇ ਟਾਈਮ ਵਾਸਤੇ ਹੀ ਗਏ ਸੀ
ਅੱਛਾ ਅੱਛਾ
ਅਸੀਂ ਨਾ ਆਪਣੀ ਰਿਜ਼ਰਵੇਸ਼ਨ ਹੋ ਰੱਖੀ ਸੀ ਪਹਿਲਾਂ ਤੇ ਥੋੜਾ ਜਹਾ ਟਾਈਮ ਵਿੱਚ ਫ੍ਰੀ ਸੀ ਫਿਰ ਆਪਾਂ ਕਿਹਾ ਚਲੋ ਗੋਲਡਨ ਟੈਂਪਲ ਹੋੇ ਆਪਨੇ ਆ
ਨਹੀਂ ਬਹੁਤ ਵਧੀਆ ਕੀਤਾ ਤੁਸੀਂ ਗੋਲਡਨ ਟੈਂਪਲ ਹੋ ਕੇ ਆਏਓ
ਉੱਥੇ ਤਾਂ ਲੋਕ ਬੜੀ ਬੜੀ ਦੂਰੋਂ ਆਉਂਦੇ ਨੇ ਬਾਹਰੋਂ ਆਉਂਦੇ ਨੇ ਟੂਰਿਸਟ ਆਉਂਦੇ ਨੇ ਬਾਹਰੋਂ ਨਾ ਘੁੰਮਣ ਵਾਸਤੇ ਉੱਥੇ ਕੀ ਅਸੀਂ ਦੇਖ ਕੇ ਆਈਏ ਇੱਕ ਤੇ ਗੁਰੂ ਦੀ ਨਗਰੀ ਹੈਗੀ ਹੈ ਜ ਕਿ ਕਾਫੀ ਚੀਜ਼ਾਂ ਨੇ ਅੱਛੀਆਂ ਹੋਰ ਵੀ ਦੇਖਣ ਵਾਲੀਆਂ ਉੱਥੇ ਸ਼ਹੀਦਾਂ ਵੀ ਹੈਗਾ ਮਤਲਬ ਕਿ ਨਾ ਉੱਥੇ ਬਹੁਤ ਜਗ੍ਹਾ ਨੇ ਇੱਕ ਇੱਕ ਚੀਜ਼ ਨਹੀਂ ਕਹਿ ਸਕਦੇ ਆਪਾਂ ਅ ਤੁਸੀਂ ਦੇਖ ਖ ਲੁਧਿਆਣੇ ਤੋਂ ਅੱਗੇ ਜਲੰਧਰ ਹੈ ਉਹਦੇ ਕੋਲ ਇੱਕ ਨਕੋਦਰ ਮਤਲਬ ਨਕੋਦਰ ਵੀ ਹੈਗੀ ਥਾਂ ਉਹ ਵੀ ਬਹੁਤ ਵਧੀਆ ਸੁਣਿਆ ਮੈਂ
ਹਮ ਹਾਂਜੀ
ਹਾਂਜੀ ਹਾਂਜੀ ਹਾਂਜੀ ਉੱਥੇ ਵੀ ਗਈ ਸੀਗੀ ਹੈ ਨਾ ਉੱਥੇ ਵੀ ਮੇਰੀ ਦੀਦੀ ਲੈ ਕੇ ਗਏ ਸੀ ਹਾਂਜੀ ਮੇਰਾ ਬੇਟਾ ਹੋਣ ਵਾਲਾ ਸੀ ਨਾ ਉਦੋਂ ਗਏ ਸੀਗੇ ਅਸੀਂ ਘੁੰਮਣ ਵੈਸੇ ਤੇ ਘੁੰਮਣ ਪਰਪਸ ਲਈ ਗਏ ਸੀਗੇ ਲੇਕਿਨ ਕਹਿੰਦੇ ਨੇ ੳਥੇ ਉੱਥੇ ਜੋ ਵੀ ਮੰਗੋ ਤੁਹਾਡਾ ਉਹ ਫੁਲਫਿਲ ਹੁੰਦੇ ਨੇ ਤੁਹਾਡੇ ਡਰੀਮ ਉਹ ਮਤਲਬ ਮਤਲਬ ਤੁਸੀਂ ਜੋ ਵੀ ਵਿਸ਼ ਮੰਗਦੇ ਹੋ
ਅੱਛਾ।
ਹਾਂਜੀ ਮਤਲਬ ਪੰਜਾਬ ਉੱਥੇ ਤਾਂ ਖਾਣਾ ਇੰਨਾ ਵਧੀਆ ਨਾ ਕੋਈ ਕਹਿਣ ਦੀ ਗੱਲ ਨੀ ਉਹ ਦੀ ਲੱਸੀ ਅੰਮ੍ਰਿਤਸਰ ਦੀ ਲੱਸੀ ਤੁਸੀਂ ਪੀਤੀ ਹੈ ਗਿਆਨੀ ਦੀ ਲੱਸੀ ਬਹੁਤ ਫੇਮਸ ਹੈਗੀ ਹੈ।
ਲੱਸੀ ਤੇ ਨੀ ਪੀਤੀ। ਜਲੰਧਰ ਜਲੰਧਰ ਹਾਂ ਜਲੰਧਰ ਪਿਤਿ ਸੀ। ਹਵੇਲੀ ਚ ਗਏ ਸੀ।
ਅੱਛਾ ਤੇ ਜਲੰਧਰ ਠੀਕ ਐ। ਹਾਂਜੀ-ਹਾਂਜੀ। ਹਾਂ-ਹਾਂ, ਉੱਥੇ ਨਾ ਅੰਮ੍ਰਿਤਸਰ ਵੀ ਹੈਗੀ ਹੈ। ਮਤਲਬ ਵਿਗਿਆਨੀ ਦੀ ਲੱਸੀ ਬਹੁਤ ਫੇਮਸ ਹੈਗੀ, ਆ ਮਲਾਈ ਮਾਰ ਕੇ ਪੇੜੇ ਵਾਲੀ ਲੱਸੀ ਬਣਾਦਾ ਇੰਨੀ ਸਵਾਦ ਹੁੰਦੀ ਹੈ, ਕੋਈ ਕੋਈ ਕਹਿਣ ਦੀ ਗੱਲ ਨਹੀਂ। ਬਹੁਤ ਹੀ ਜਮੀ ਹੁੰਦੀ ਹੈ, ਬਹੁਤ ਟੇਸਟੀ ਹਾਂਜੀ।
ਚਲੋ ਜਾਵਾਂਗੇ, ਜਰੂਰ ਟੇਸਟ ਕਰਾਂਗੇ।
ਉੱਥੇ ਨਾ ਕੋਈ ਮਾਸੀ ਜੀ ਦੀ ਦੁਕਾਨ ਵੀ ਹੈ। ਗੋਲ ਹੱਟੀ ਚੌਂਕ ਦੇ ਕੋਲ ਬਹੁਤ ਫੇਮਸ ਹੈ, ਮਤਲਬ ਉਹ ਸਨ ਉੱਨੀ ਸੌ ਮਤਲਬ ਕਾਫੀ ਪੁਰਾਣੀ ਹੈ, ਕਹਿਣ ਦਾ ਮਤਲਬ ਮੈਨੂੰ ਇ ਪਿਆਰ ਨੀ ਹੈ। ਕਾਫ਼ੀ ਪੁਰਾਣੀ ਹੈਗੀ ਆ, ਉਹਨਾਂ ਦੀ ਸ਼ੋਪ ਨਾ ਤੇ ਉੱਥੇ ਪੂੜੀ ਮਤਲਬ ਆਲੂ ਦੀ ਸਬਜ਼ੀ ਸੈਲਡ ਦੇਸੀ ਘਿਓ ਦੀ ਪੂੜੀ ਹੁੰਦੀ ਹੈ। ਇੰਨੀ ਸਵਾਦ ਬਣਾਦੇ ਆ ਕਿ ਬਸ ਉਥੇ ਚ ਫੇਮਸ ਹੈ, ਲਗਾ ਲਓ ਤੁਸੀਂ।
ਅੱਛਾ ਜੀ।
ਹਾਂ। ਜਦੋਂ ਵੀ ਤੁਸੀਂ ਕਦੇ ਜਾਣਾ ਹੋਏ, ਨਾ ਤੇ ਤੁਸੀਂ ਜ਼ਰੂਰ ਹੁਣ ਜਾ ਕੇ ਆਣਾ ਦੀ ਦੁਕਾਨ ਤੇ ਹਾਂ ਤੁਸੀਂ ਜ਼ਰੂਰ ਖਾ ਕੇ ਆਣਾ। ਤੇ ਤੁਸੀਂ ਯਾਦ ਕਰੋਗੇ, ਕਿ ਹਾਂ ਅਸੀਂ ਕੁਛ ਖਾਇਆ ਸੀਗਾ ਵਾਕੇ।
ਹਾਂਜੀ ਜ਼ਰੂਰ ਜਾਵਾਂਗੇ, ਜੀ ਪਰ ਪੰਜਾਬ। ਨਸ਼ਾ ਬੜਾ ਹੋ ਗਿਆ ਵਾ।
ਉਹ ਤੇ ਫਿਰ ਕੀ ਕਰ ਸਕਦੇ ਹਾਂ ਨਸ਼ੇ ਇਹ ਤੇ ਬਿਲਕੁਲ ਸਹੀ ਗੱਲ ਕਰ ਰਹੇ ਵੈਸੇ ਤੁਸੀਂ ਨਸ਼ੇ ਦੀ ਤੇ ਹੱਦ ਮੁਕਾ ਦਿੱਤੀ ਐ ਪੰਜਾਬ ਨੇ ਅਹ ਖਾਣਾ-ਪੀਣਾ, ਸਹੀ ਹੈ ਬਹੁਤ ਵਧੀਆ ਹੈ, ਹਰ ਚੀਜ਼ ਸ਼ੌਂਕ ਨਾਲ ਲੋਕ ਵੀ ਚੰਗੇ ਨੇ ਪੁੱਛਦੇ ਖਿੱਚਦੇ ਵੀ ਨੇ ਘਰ ਤੱਕ ਛੱਡ ਕੇ ਆਦੇ ਨੇ ਠੀਕ ਹੈ, ਪਰ ਘੁੰਮਣ ਫਿਰਨ ਦੀ ਜਗ੍ਹਾ ਵੀ ਬਥੇਰੀ ਨੇ ਕਹਿੰਦੇ ਨੇ ਗੁਰੂ ਦੀ ਨਗਰੀ ਆ, ਪਰ ਉੱਥੇ ਨਸ਼ਾ ਬਹੁਤ ਹੋ ਗਿਆ ਹੁਣ ਬਿਲਕੁਲ ਸਹੀ ਗੱਲ ਕੀਤੀ। ਪਰ ਹੁਣ ਚ ਅਸੀਂ ਆਮ ਲੋਕ ਕੀ ਕਰ ਸਕਦੇ ਹਾਂ। ਇਹ ਤੇ ਹੁਣ ਉੱਥੋਂ ਦੀ ਗਵੌਰਮੈਂਟ ਨੂੰ ਦੇਖਣਾ ਪਏਗਾ ਨਾ।
ਹਾਂਜੀ-ਹਾਂਜੀ, ਉੱਥੋਂ ਦੀ ਗਵਰਮੈਂਟ ਵੀ ਨਸ਼ੇ ਹੀ ਵੇਚਦੀ ਆ। ਪੋਲੀਟਿਕਸ ਗੱਲ ਸਾਰੀ ਪੋਲੀਟਿਕਸ ਦੀ ਹੈ। ਹੂੰ।
ਚਲੋ ਕੋਈ ਨੀਹ ਤੇ ਹੁਣ ਉਹਨਾਂ ਦਾ ਆਪਸੀ ਮੈਟਰ ਹੈਗਾ, ਅਸੀਂ ਤੇ ਵੈਸੇ ਗੱਲ ਕਰ ਰਿਹਾ ਕਿ ਉੱਥੇ ਬਹੁਤ ਵਧੀਆ ਤਰੀਕੇ ਦਾ ਮਤਲਬ, ਖਾਣ-ਪੀਣ ਦਾ ਪ੍ਰੋਗਰਾਮ ਰਹਿੰਦਾ ਰਹਿ ਰੈਸਟੋਰੈਂਟ ਬਹੁਤ ਵਧੀਆ ਵਧੀਆ ਨੇ। ਮਾਸੀ ਦੀ ਦੁਕਾਨ ਦੇ ਕੋਲ ਨਾ, ਅਹ ਮੇਰਾ ਜਦੋਂ ਵਿਆਹ ਹੋਇਆ ਸੀ। ਨਾ ਉਸ ਤੋਂ ਪਹਿਲਾਂ ਬੈਂਗਲ ਸੈਰੇਮਨੀ ਸਾਡੀ ਉੱਥੇ ਹੀ ਕੀਤੀ ਸੀ, ਮਤਲਬ ਮੇਰੀ ਤੇ ਹਾਂ ਮਤਲਬ ਬੈਟਿੰਗ ਦਾ ਇੱਕ ਫੰਕਸ਼ਨ ਅਸੀਂ ਉੱਥੇ ਹੀ ਕੀਤਾ ਸੀ ਗਾ ਕਿ ਕੀ ਮੇਰੀ ਮੰਮੀ ਮਤਲਬ ਮੇਰੇ ਫੈਮਿਲੀ ਨੂੰ ਸੀਗਾ ਕਿ, ਇੱਕ ਫੰਕਸ਼ਨ ਉੱਥੇ ਹੋਵੇ। ਕਿਉਂਕਿ ਮੇਰੇ ਨਾਨਕੇ ਉੱਥੇ ਨੇ ਮਾਮਾ ਜੀ ਵਗੈਰਾ ਮਾਸੀ ਸਾਰੇ। ਤੇ ਬਸ ਉੱਥੇ ਕੀਤਾ ਸੀ, ਬਹੁਤ ਵਧੀਆ ਰਿਹਾ ਸੀਗਾ। ਪੰਜਾਬ ਵਿੱਚ, ਪੰਜਾਬ ਚ ਵੈਸੇ ਚੱਕਰ ਲੱਗਦਾ ਈ ਰਹਿੰਦਾ ਸਾਡਾ।
ਅੱਛਾ।
ਹਾਂ। ਕਿਉਂਕਿ ਅਸੀਂ ਬਿਆਸ ਵੀ ਜਾਨੇ ਆ ਕਈ ਵਾਰੀ ਤੇ ਫੇਰ ਅੱਗੇ ਵੀ ਚਲੇ ਜਾਨੇ ਆ, ਮਤਲਬ ਅੰਮ੍ਰਿਤਸਰ ਤੋਂ ਅਅ ਪਿਆਜ਼ ਲੁਧਿਆਣਾ ਏਥੇ ਆਮ ਗੱਲ ਹੈਗੀ, ਏ ਹੁਣ ਤੇ ਅਸੀਂ ਜਦੋਂ ਮਨ ਕੀਤਾ ਬਸ ਹੂੰ, ਚਲੇ ਗਏ ਇੰਜੋਏ ਕਰ ਆਏ।
ਤੁਹਾਡੀਆ ਮੌਜਾਂ ਨੇ।
ਹੋਰ ਤੁਸੀਂ ਵੀ ਹੋਇਆ ਕਰੋ ਤੁਸੀਂ ਵੀ ਮੈਂ ਇੱਕ ਵਰੀ ਜਾਓਗੇ ਨਾ ਖਾ ਕੇ ਆਓਗੇ ਤੇ ਦੁਕਾਨ ਦੀ ਵੀ ਓ ਆਇਯੋ ਮਜ਼ਾ ਆਏਗਾ ਤੁਹਾਨੂੰ ਵੀ ਬਹੁਤ ਲੱਗੇਗਾ।
ਕੋਈ ਨਾ ਜੀ ਜ਼ਰੂਰ ਜਾਵਾਂਗੇ।
ਹਾਂ, ਕੋਈ ਨੀ ਅਸੀਂ ਕੱਠੇ ਬਣਾ ਲਾਂਗੇ ਪ੍ਰੋਗਰਾਮ। ਕੋਈ ਨੀ, ਕਰ ਲਾਂਗੇ ਅਪਨੀ ਗੱਡੀ ਬਸ ਦੀ ਟ੍ਰੇਨ ਵਗੈਰਾ ਚ ਜਾਂਦੀ ਚਾਈਦਾ ਸੀ ਬੁੱਕ ਕਰਕੇ ਨਾ, ਤੇ ਕੋਈ ਗੱਲ ਨੀ ਜਦੋਂ ਫੈਮਲੀ ਹੋਰ ਹੈਗੀ ਏ ਜਾਣ ਵਾਲੀ ਤਾਂ ਅਸੀਂ ਅ ਗੱਡੀ ਕਰ ਲਾਂਗੇ। ਉਹਦੇ ਵਿੱਚ ਸਗੋਂ ਜਾਦਾ ਮਜ਼ਾ ਆਏਗਾ ਜਿੱਥੇ ਮਰਜ਼ੀ ਰੋਕ ਲੀ ਜਿੱਥੇ ਮਰਜ਼ੀ ਖਾ ਲਿਆ ਪੀ ਲਿਆ ਅਪਨਾ ਇੰਜੋਏ ਕਰਦੇ ਗਏ ਇੰਜੋਏ ਕਰਦੇ ਆਏ।
ਹਮ।
ਬਸ ਇਦਾਂ ਟਾਈਮ ਨਿਕਲ ਜਾਣਾ ਏ ਨਾਲੇ ਘੁੰਮਣ ਦਾ ਘੁੰਮਣ ਹੋ ਜੇਗਾ ਕੱਠੇ, ਨਾਲੇ ਖਾਣ ਪੀਣ ਹੌਜੇਗਾ।
ਹਮ ਹਾਂ ਸਹੀ ਗੱਲ ਐ।
ਹਾਂ ਨਹੀਂ ਤੇ ਏਦਾਂ ਕਰੋ ਤੁਸੀਂ ਦੀਦੀ ਨੇ ਜਾਣਾ ਹੋਏਗਾ ਤੇ ਦੀਦੀ ਨਾਲ ਜਾਣ ਦਾ ਪ੍ਰੋਗਰਾਮ ਬਣਾ ਲਓ ਅਸੀਂ ਵੀ ਚੱਲਾਂਗੇ ਸਾਡੇ ਨਾਲ ਹਾਲੇ ਅੱਛਾ। ਹਾਂ ਇਹ ਤਾਂ ਸਹੀ ਕਹਿ ਰਹੇ ਓ ਤੁਸੀਂ ਪ੍ਰਾਈਵੇਟ ਨੌਕਰੀ ਵਾਲਿਆਂ ਨੂੰ ਫਿਰ ਦੇਖਣਾ ਪੈਂਦਾ ਏ ਐ ਚੀਜ਼ ਤੇ ਟਾਈਮ ਨੀ ਨਿਕ ਤਾਂ ਹੈਗਾ ਬਿਲਕੁਲ ਵੀ ਅੱਜ ਕੱਲ ਬਿਜ਼ੀ ਸ਼ਡਿਊਲ ਇੰਨਾ ਹੋ ਗਿਆ ਕਿ ਆਪਣੇ ਲੀ ਹੀ ਟਾਈਮ ਨੀ ਬਚਦਾ। ਕਿਸੇ ਕੋਲ ਵੀ
ਹਾਂਜੀ ਸਹੀ ਗੱਲ
ਹਾਂ ਆਪਣਾ ਹੀ ਕੋਈ ਕੰਮ ਘਰ ਦਾ ਕੰਮ ਕਰਨਾ ਹੋਏ ਨਾ ਸਗੋਂ ਉਹ ਜ਼ਿਆਦਾ ਲਟਕ ਜਾਂਦਾ ਜੇ। ਅਪਨਾ ਟਾਈਮ ਈ ਨੀ ਮਿਲਦਾ ਕੀ ਕਰੀਏ ਅਪਨੇ ਆਪ ਨੂੰ ਬਿਜ਼ੀ ਰੱਖ ਲੀਤਾ ਐ। ਬਿਲਕੁਲ ਸਹੀ ਕਹਿ ਰਹੇ ਓ ਤੁਸੀਂ ਨਾ ਅਪਨੇ ਵਾਸਤੇ ਦੀਆ ਹੋਰਾਂ ਲਈ ਤੇ ਬਹੁਤ ਦੂਰ ਦੀ ਗੱਲ ਐ।
ਹਾਂ ਬਸ ਕੰਮਾ ਚ ਈ ਨਿਕਲ ਜਾਂਦਾ ਸਾਰਾ ਦਿਨ।
ਹਾਂ ਬਿਲਕੁਲ, ਐ ਚੀਜ਼ ਤਾਂ ਹੈਗੀ ਏ ਕੰਮਾਂ ਚ ਈ ਨਿਕਲ ਜਾਂਦਾ। ਘਰ ਜਿਹੜੇ ਘਰ ਨੇ ਉਹ ਘਰ ਦੇ ਕੰਮ ਕਰਦੇ ਰਹਿੰਦੇ ਨੇ ਜਿਹੜੇ ਬਾਹਰ ਵਿਚਾਰੇ ਕਮਾਨ ਜਾਂਦੇ ਨੇ ਉਹ ਆਪਣਾ ਕੰਮ ਕਰ ਦੇਖਦੇ ਰਹਿੰਦੇ ਨੇ ਬਸ ਸ਼ਾਮੀ ਸ਼ਾਮ ਦੀ ਐ ਬੰਦਾ ਸੋਚਦੇ ਯਾਰ ਚਲੋ ਹੁਣ ਥੱਕ ਗਿਆਂ ਥੋੜ੍ਹਾ ਰੈਸਟ ਕੀਤਾ ਜਾਵੇ। ਕਿੱਥੇ ਜਾਇਆ ਜਾਂਦਾ ਇ ਨੀ ਐ।
ਨਈ ਕਿੱਤੇ ਨੀ ਜਾਇਆ ਜਾਂਦਾ। ਮੈਂ ਚਲੋ ਫੋਨ ਤੇ ਅੱਜ ਕੱਲ ਫੋਨਾਂ ਤੇ ਗੱਲ ਬੜੀ ਹੋ ਜਾਂਦੀ ਐ ਤੇ ਚਲੋ, ਨਈ ਤੇ ਫੋਨ ਨਾ ਹੋਣ ਤੇ ਪਤਾ ਨੀ ਗੱਲ ਇ ਨਾ ਹੋਵੇ।
ਐ ਤੇ ਗੱਲ ਬਿਲਕੁਲ ਠੀਕ ਕਹਿ ਰੇ ਓ ਫੋਨ ਦੇ ਥਰੂ ਤਾਂ ਫਿਰ ਵੀ ਗੱਲਬਾਤ ਹੋ ਜਾਂਦੀ ਐ ਅਦਰਵਾਈਜ਼ ਤੇ ਅਸੀਂ ਲੋਕ ਇੰਨਾ ਵੀ ਟਾਈਮ ਨੀ ਕਿ ਇੱਕ ਦੂਜੇ ਨਾਲ ਗੱਲ ਇ ਕਰ ਲੀਏ। ਇਸੀ ਬਾਹਾਨੇ ਤੇ ਐਟਲੀਸਟ ਅਸੀਂ ਇੱਕ ਦੂਸਰੇ ਨਾਲ ਗੱਲ ਤੇ ਕਰ ਲੈਂਦੇ ਆਾਂ ਕੋਂਟੈਕਟ ਵਿੱਚ ਤਾਂ ਰਹਿੰਦੇ ਆਾਂ ਨਾ
ਹਾਂਜੀ ਹਾਂਜੀ
ਹਾਂਜੀ ਹੋਰ ਤੁਸੀਂ ਸਾਡੇ ਘਰ ਵੀ ਸਭ ਕੁ ਤੁਹਾਡਾ ਬੇਟਾ ਵਗੈਰਾ ਸਭ ਤੁਹਾਡੀ ਫੈਮਲੀ ਸਭ ਵਧੀਆ ਚਲੋ ਹਾਂ ਕੋਈ ਗੱਲ ਨੀ ਮਿਲਣਾ ਤੁਸੀਂ ਫਿਰ ਬਨਾਨਾ ਕਦੀ ਚੱਲਾਂਗੇ ਅਸੀਂ ਇਕੱਠੇ ਠੀਕ ਹੈ
ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਜੀ ਸ ਸਤਿ ਸ਼੍ਰੀ ਅਕਾਲ ਜੀ